ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਹੋਰ ਜੀ ਵਧੀਆ ਜੀ ਵਧੀਆ। ਹੋਰ ਤੁਸੀਂ ਦੱਸੋ ਕਿਵੇਂ ਔ?
ਹਾਂਜੀ, ਬਸ ਮੈਂ ਵੀ ਠੀਕ ਹ ਨਾ ਹੋਰ ਘਰ ਠੀਕ ਨੇ ਸਾਰੇ?
ਹਾਂਜੀ-ਹਾਂਜੀ, ਘਰ ਸਭ ਵਧੀਆ ਜੀ ਹੋਰ ਕੀ ਕਰ ਰਹੇ ਸੀ?
ਮੈਂ ਥੋੜਾ ਜਿਹਾ ਮਿਊਜਿਕ ਵਗੈਰਾ ਸੁਣ ਰਹੀ ਸੀਗੀ, ਮਿਊਜਿਕ ਬਾਰੇ ਸੋਚ ਰਹੀ ਸੀਗੀ ਮੈਂ ਕਿਹਾ ਚਲ ਨਾਲ ਗੱਲ ਕਰਦੀ ਐ।
ਕਿਹਦੇ ਬਾਰੇ?
ਮਿਊਜਿਕ ਦੇ ਬਾਰੇ ਸੋਚ
ਹਾਂ, ਹਾਂ, ਹਾਂ। ਹਾਂਜੀ-ਹਾਂਜੀ।
ਹਾਂਜੀ, ਹੋਰ ਤੁਸੀਂ ਸੁਣਦੇ ਹੋ ਮਿਊਜਿਕ ਵਗੈਰਾ?
ਹਾਂਜੀ, ਮੈਂ ਹਾਂ ਮਿਊਜਿਕ ਸੁਣਦਾ ਹਾਂ, ਹਾਂ।
ਅੱਛਾ ਜੀ?
ਹਾਂ ਮਿਊਜਿਕ ਸਹੀ ਵਧੀਆ ਲੱਗਦਾ, ਮੈਨੂੰ ਅਹ ਰਾਤੀ ਸੌਣ ਤੋਂ ਪਹਿਲਾਂ ਮੈਂ ਸੁਣਦਾ ਹੀ ਹਾਂ। ਫਿਰ ਲਗਾ ਕੇ ਸੋ ਜਾਂਦਾ ਵਾਂ ਤੇ ਵਧੀਆ ਨੀਂਦਰ ਆ ਜਾਂਦੀ ਹਾਂ-
ਹਾਂਜੀ।
ਉਹੀ ਹੈ ਵੀ ਮਿਊਜਿਕ ਵੀ ਬਹੁਤ ਜ਼ਰੂਰੀ ਹੈ ਨਾ ਲਾਈਫ ਦੇ ਵਿੱਚ।
ਹਾਂ, ਹਾਂ, ਹਾਂ। ਤੁਸੀਂ ਸੁਣਦੇ ਹੋ ਗਾਣੇ ਵਗੈਰਾ ਸੁਣਦੇ ਹੋ ਜਾਂ ਫਿਰ ਕਿਵੇਂ ਜਾਂ ਮਿਊਜਿਕ ਸੁਣਦੇ ਔ?
ਹਾਂਜੀ, ਗਾਣੇ ਵਗੈਰਾ ਵੀ ਸੁਣ ਲੈਂਦੇ ਨੇ ਜਾਂ ਫਿਰ ਕੋਈ ਰਲੀਜੀਅਸ ਸੌਗਸ ਵਗੈਰਾ ਹਨਾ ਕੁਛ ਸ਼ਬਦ ਵਗੈਰਾ ਜਾਂ ਏਦਾਂ ਦਾ ਕੁਛ ਵੀ ਸੁਣ ਲਈਦਾ, ਹਾਂਜੀ ਭੇਟਾ ਵਗੈਰਾ।
ਸ਼ਬਦ ਭੇਟਾ ਸੁਣਦੇ ਹੋ ਤੁਸੀ ਅੱਛਾ।
ਏਦਾਂ ਹੁੰਦੇ ਵਿੱਚ ਕਈ ਵਾਰ ਥੋੜਾ ਜਾ ਮਾਇੰਡ ਨਾ ਨਹੀਂ ਸਹੀ ਹੁੰਦਾ ਹੈਗਾ ਤਾਂ ਤੁਹਨੂੰ ਪਤਾ ਹੈ ਫਿਰ ਥੋੜਾ ਜਿਹਾ ਮਿਊਜ਼ਿਕ ਅਗਰ ਸੁਣਦੇ ਤਾਂ ਵੀਆ ਫੀਲ ਹੁੰਦਾ ਏ।
ਹਾਂ ਸਈ ਗੱਲ ਐ ਜੀ ਜੇ ਐ ਵੇਖੋ ਨਾ। ਕਈ ਵਾਰੀ ਮਾਈੰਡ ਮੈਂਟਲੀ ਡਿਸਟਰਬ ਹੋ ਜਾਂਦਾ ਨਾ ਬੰਦਾ
ਹਾਂਜੀ
ਕੋਈ ਗੱਲ ਤੋਂ ਜਾਂ ਕੋਈ ਅਪਸੈਟ ਹੋ ਜਾਂਦਾ ਤੇ ਓ ਮਿਊਜ਼ਿਕ ਈ ਓ ਉਸ ਬੰਦੇ ਨੂੰ ਉਸ ਚੀਜ਼ ਤੋਂ ਅੱਗੇ ਲਿਜਾ ਪਾਂਦਾ ਕਿ ਬਈ ਓ ਮੂਡ ਫਰੈਸ਼ ਕਰਦਾ ਐ।
ਹਾਂਜੀ ਫਿਰ ਹੁਣ ਕਈ ਟਾਈਪ ਦਾ ਹੁੰਦਾ ਹਨਾ ਜਿਵੇਂ ਕਈ ਵਾਰ ਸੈਡ ਸੌਂਗ ਵੀ ਆਪਾਂ ਸੌਂਗ ਵਗੈਰਾ ਜਾਂ ਕੁਛ ਸੁਣ ਸਕਦੇ ਆਂ ਕਈ ਵਾਰ ਰਿਲੀਜੀਅਸ ਵੀ ਯੂ ਕਰ ਓ ਸੁਣਦੇ ਆ ਫਿਰ ਕਈ ਵਾਰ ਅਲੱਗ- ਅਲੱਗ ਤਰ੍ਹਾਂ ਦੇ ਹੁੰਦੇ ਆ ਹੋਰ ਕਿਆ
ਹਾਂ ਤੁਸੀਂ ਕੇੜੇ ਰੈਲੀਜੀਅਸ ਸੌਂਗ ਸੁਣਦੇ ਹੋ ਹਿੰਦੂ ਜਾਂ ਫਿਰ ਸਿੱਖ ਕੇੜੇ ਸੁਣਦੇ ਹੋ ਤੁਸੀਂ
ਨਈ ਮੀਨਸ ਮੈਂ ਸਾਰੇ ਓ ਸੁਣ ਲਈ ਦੇ ਆਪਾਂ ਤਾਂ ਹੋਰ ਕੀ ਹਾਂਜੀ-ਹਾਂਜੀ
ਅੱਛਾ-ਅੱਛਾ ਤੇ ਉਵੇਂ ਤੁਸੀਂ ਅ ਅ ਹਿੰਦੂ ਤੋ ਬਿਲੋਂਗ ਹਨਾ।
ਹਾਂਜੀ
ਹਾਂ ਹਿੰਦੂ ਫੈਮਲੀ ਤੋਂ ਹਾਂ-ਹਾਂ ਵਧੀਆ ਗੱਲ ਆ ਜੀ ਆਪਾਂ ਵੀ ਸੁਣਦੇ ਹਾਂ ਆਪ ਆਪਾਂ ਤੇ ਅਹ ਸ਼ਬਦ ਕੀਰਤਨ ਸੁਣਦੇ ਹਾਂ ਰਾਤੀ ਜਿਵੇਂ ਜਾਂ ਸ਼ਾਮੀ ਆਪਾਂ ਅ ਸੁਣਦੇ ਆਂ ਹਾਂ ਬੋਤ
ਚਲੋ ਆਇਆ ਵੱਧੀ ਵ ਵਧੀਆ ਲੱਗਦਾ ਹਨਾ ਮਾਇੰਡ ਵੀ ਸਈ ਰੈਂਦਾ ਫਿਰ ਉਹਦੇ ਨਾਲ ਹੁਣ ਅੱਜ ਕੱਲ ਜਿਵੇਂ ਲੋਕ ਡਿਪਰੈਸ਼ਨ 'ਚ ਜਾ ਰਏ ਨੇ ਕਿਉਂ ਜਾ ਰਏ ਨੇ ਕਿਉਂਕਿ ਓ ਉਹੀ ਗੱਲਾਂ ਨੂੰ ਵਾਰ-ਵਾਰ ਸੋਚੀ ਜਾਂਦੇ ਨੇ। ਉਹੀ ਅਗਰ ਮਿਊਜਿਕ ਨੂੰ ਆਪਣੀ ਲਾਈਫ ਦਾ ਪਾਰਟ ਬਣਾਣ ਤਾਂ ਜਾਦਾ ਬੈਟਰ ਥੋੜਾ ਰਿਲੈਕਸ ਵੀ ਫੀਲ ਹੁੰਦਾ ਫਿਰ
ਹੂੰ ਹਾਂਜੀ ਓ ਤੇ ਹੈ ਜੀ ਸਹੀ ਗੱਲ ਆ। ਅ ਆਪਾਂ ਵੀ ਜਿਵੇਂ ਤੁਹਾਡੇ ਕੋਲ ਕੋਈ ਤੁਸੀਂ ਇੰਸਟਰੂਮੈਂਟ ਵਗੈਰਾ ਤੁਸੀਂ ਚਲਾ ਲੈਂਦੇ ਹੋ ਮਿਊਜ਼ਿਕ ਦਾ ਕੋਈ ਜਾਂ ਨਈ
ਨਈ ਸਟੂਟ ਤਾਂ ਨਈ ਚਲਾ ਮੇਰੀ ਸਿਸਟਰ ਜ਼ਰੂਰ ਜਿਵੇਂ ਆਹੋ ਸਿਤਾਰ ਵਗੈਰਾ ਹੋ ਗਈ ਹਨਾ ਯ ਹਾਰਮੋਨੀਅਮ ਉਹਨਾ ਨੇ ਮਿਊਜਿਕ ਵਿੱਚ ਪੜ੍ਹਿਆ ਹੋਇਆ ਨਾ। ਸਬਜੈਕਟ ਤਾਂ ਕਰਕੇ ਓ ਜ਼ਰੂਰ ਉਹਨਾਂ ਨੂੰ ਜ਼ਰੂਰ ਮੈਂ ਸੁਣ ਲੈਂਦੀ ਹੁੰਦੀ ਸੀਗੀ। ਦੇਖਦੀ ਰੈਂਦੀ ਸੀਗੀ ਹਾਂਜੀ ਉਹਨਾਂ ਨੇ ਰੱਖਿਆ ਹੋਇਆ ਸੀਗਾ ਸਬਜੈਕਟ
ਅੱਛਾ-ਅੱਛਾ ਹਾਂ ਬਾਕੀ ਆਪਾਂ ਤੇ ਦੇਖੋ ਮੈਨੂੰ ਥੋੜਾ ਬੋਤ ਨੋਲੇਜ ਹੈ ਉਹਦੇ ਤੇ ਮੈਂ ਮਿਊਜ਼ਿਕ ਸ਼ਬਦ ਕੀਰਤਨ ਸੁਣਦਾ ਵੀ ਹ ਕਰ ਵੀ ਲੈਂਣਾ ਵਾਂ ਕਈ ਵਾਰੀ ਨਾ
ਹਾਂਜੀ ਚਲੋ ਵ ਵਧੀਆ ਗੱਲ ਆ ਕਿ ਮਾਈੰਡ ਵੀ ਆਪਣਾ ਵਧੀਆ ਰੈਂਦਾ ਹਨਾ ਵੀ ਆਪਾਂ ਕਰਦੇ ਵੀ ਆ ਤਾਂ ਵਧੀਆ ਹੋਰ ਕਿਆ ਕਿਉਂਕਿ ਅੱਜ ਕੱਲ ਦਾ ਟਾਈਮ ਇੱਦਾਂ ਦਾ ਰਿਲੀਜਨ ਵਾਲਾ ਰਿਲੀਜੀਅਸ ਸੌਂ ਵੱਲ ਤੱਕ ਟਾਈਮ ਕਿਸੇ ਦਾ ਧਿਆਨ ਜਾਂਦਾ ਹੀ ਨਈ ਹੈਗਾ।
ਹਾਂਜੀ ਓ ਤੇ ਹੈ ਜੀ ਕਿਸੇ ਦਾ ਅੱਜ ਕੱਲ੍ਹ ਧਿਆਨ ਨੀ ਹੈ ਆ। ਪਾਠ ਸ਼ਬਦ ਕੀਰਤਨ ਵੱਲ ਹਾਂ।
ਮੇਰੀ ਬੇਟੀ ਦੀ ਵੀ ਸਕੂਲਿੰਗ ਵੀ ਏਦਾਂ ਦੀ ਹੈ ਹਨਾ ਵੀ ਉੱਥੇ ਵੀ ਰਲੀਜੀਅਸ ਸਿਖਾਂਦੇ ਨੇ ਸਾਰਾ ਕੁਛ ਪਾਠ ਵਗੈਰਾ ਹੁੰਦਾ ਏ ਸਕੂਲ ਦੇ ਵਿੱਚ ਸਿੱਖਿਜ਼ਮ ਵਾਲਾ ਸਕੂਲ ਹੈ ਹਾਂਜੀ ਤਾਂ ਕਰਕੇ ਫਿਰ ਓ ਵੀ ਮ ਜੋ ਉਹਨੂੰ ਵੀ ਵਧੀਆ ਓ ਵੀ ਕਰਦੀ ਆ।
ਹਾਂਜੀ-ਹਾਂਜੀ ਸਈ ਗੱਲ ਆ।
ਹੋਰ ਕ ਕਈ ਵਾਰ ਡਾਂਸ ਕਰਨ ਲੱਗ ਜਾਂਦੇ ਨੇ ਸਪੀਕਰ ਲਗਾ ਕੇ ਨਾ। ਬੇਟੀ ਤੇ ਇਦੇ ਪਾਪਾ ਪਾਪਾ ਦੋਨੋ ਜਾਣੇ ਕਈ ਵਾਰ ਡਾਂਸ ਵਗੈਰਾ ਕਰਨ ਲੱਗਦੇ। ਲੱਗਦੇ ਨੇ ਸਪੀਕਰ ਲਗਾ ਕੇ ਫੇਰ ਸੌਂਗਜ਼ ਲਗਾ ਕੇ।
ਹਾਂ ਹਾਂ ਮੂਡ ਚਿੱਲ ਹੋ ਜਾਂਦਾ ਵਧੀਆ ਹੋ ਜਾਂਦਾ ਮੂਡ।
ਨਹੀਂ ਚਲੋ ਵਧੀਆ ਲੱਗਦਾ ਖੁਦ ਵੀ ਦੇਖ ਕੇ ਵੀ ਚਲੋ।
ਹਾਂ ਹਾਂਜੀ। ਹਾਂ ਵਧੀਆ ਜੀ ਮਿਊਜਿਕ ਸੁਣਨਾ ਚਾਹੀਦਾ ਐ ਵਾਲਾ। ਮਤਲਬ ਮਤਲਬ ਦਿਨ ਵਿੱਚ ਇੱਕ ਵਾਰੀ ਸੁਣ ਲਓ ਜੇਕਰ ਜ਼ਿਆਦਾ ਡਿਪਰੈਸ ਰਹਿੰਦੇ ਹੋ।
ਹਾਂਜੀ।
ਹਾਂ ਨਾਲੇ ਉਹਦੇ ਨਾਲ ਕੀ ਹੈ ਕੁਛ ਬੰਦੇ ਦਾ ਮਨ ਮੂਡ ਖ਼ਰਾਬ ਹੁੰਦਾ ਨਾ। ਤੇ ਉਹਦਾ ਮੂਡ ਸਹੀ ਹੋ ਜਾਂਦਾ ਜਿਵੇਂ ਹੁਣ ਕੋਈ ਬੰਦਾ ਅਪਸਡ ਹੋ ਕੇ ਬੈਠਾ ਹੋਇਆ ਰੋਟੀ ਰਟੀ ਨੀ ਖਾ ਰਿਹਾ ਕੁਛ ਨੀ ਕਰ ਰਿਹਾ ਉਹਦਾ ਮੂਡ ਚੱਲ ਚਿਲ ਹੋ ਜਾਂਦਾ ਉਸ ਚੀਜ਼ ਤੋਂ ਪਰੇ ਹੋ ਜਾਂਦਾ ਜੋ ਉਹਦਾ ਕੋਈ ਵੀ ਹੋਵੇਗਾ। ਸਾਡਾ ਉਹਦਾ ਰੀਜ਼ਨ ਹੋਏਗਾ ਉਸ ਚੀਜ਼ ਤੋਂ ਪਰੇ ਹੋ ਜਾਂਦਾ।
ਜਿਵੇਂ ਮੈਰਿਜ ਵਗੈਰਾ ਤੇ ਆਪਾਂ ਜਾਂਦੇ ਹਾਂ ਚਲੋ ਉੱਥੇ ਵੀ ਆਂ। ਐਂਟਰਟੇਨਮੈਂਟ ਹੁੰਦਾ ਵਧੀਆ ਹਨਾ ਕੋਈ ਸਮਾਗਮ ਵਗੈਰਾ ਤੇ ਜਾਂਦੇ।
ਹਾਂ।
ਨਹੀਂ ਉੱਥੇ ਵੀ ਸਾਰਾ ਕੁਝ ਹੁੰਦਾ ਹੈ ਵਧੀਆ ਲੱਗਦਾ ਹੈ ਫੇਰ।
ਹਾਂ ਹਾਂਜੀ ਉਹ ਤਾਂ ਹੈ ਹੀ ਹੈ ਜੀ। ਸਮਾਗਮ ਵਗੈਰਾ ਤੇ ਵੀ ਚਾਹੀਦਾ ਹੈ ਜਾਂ ਫਿਰ ਸ਼ਾਦੀ। ਪਾਰਟੀਆਂ ਵਗੈਰਾ ਤੇ ਜਾਂਦੇ ਹਾਂ ਡਾਂਸ ਕਰ ਲਈ ਦਾ ਫਿਰ ਤਾਂ ਮੁੂੜ ਫਰੈਸ਼ ਹੋ ਜਾਂਦਾ ਫਨੀ ਹੋ ਜਾਂਦਾ।
ਹਾਂਜੀ ਬਟ ਐਵੇਂ ਵੀ ਥੋੜਾ ਲਾਊਡ ਮਿਊਜਿਕ ਨਾ ਹੋਵੇ ਨਾ ਜਿਵੇਂ ਸ਼ਾਦੀ ਵਗੈਰਾ ਚ ਪਾਰਟੀ ਕਈਆਂ ਚ ਏਦਾਂ ਦਾ ਟਾਈਮ ਹੈ ਵੀ ਕਈ ਜਿਵੇਂ ਜਿਆਦਾ ਏਜਡ ਹੁੰਦੇ ਪਰਸਨ ਉਹ ਨਹੀਂ ਨਾ ਸਹਾਰ ਸਕਦੇ ਮਿਊਜਿਕ ਵੀ।
ਹਾਂ ਹਾਂ।
ਤਾਂ ਲੋਅ ਬੀਟ ਤੇ ਹੋਣਾ ਚਾਹੀਦਾ ਹੈ ਜ਼ਿਆਦਾ।
ਹਾਂ ਸਹੀ ਗੱਲ ਆ ਜੀ ਨਹੀਂ ਉਹ ਵਗੈਰਾ ਤੇ ਅਗਰ ਸਾਨੂੰ ਲੱਗਦੀ ਹੈ ਕਿ ਬਹੁਤ ਜ਼ਿਆਦਾ ਤੇ ਆਪਾਂ ਚੇਂਜ ਕਰਾ ਲੈਂਦੇ ਹਾਂ। ਮਿਊਜ਼ਿਕ ਦੀ ਜਿੰਨੀ ਨੋਰਮਲ ਬੀਟ ਹੋਣੀ ਚਾਹੀਦੀ ਹੈ ਓਨੀ ਹੀ ਹੋਣੀ ਚਾਹੀਦੀ ਹੈ। ਸਾਈਲੈਂਟ ਮਿਊਜ਼ਿਕ ਸੁਣਨ ਤੇ ਮਜ਼ਾ ਆਉਂਦਾ।
ਹਾਂਜੀ।
ਤੁਹਾਨੂੰ ਹੋਰ ਕਿਵੇ ਮਿਜਿਕ ਪਸੰਦ ਹੈ ਦੇਖੋ ਇੱਕ ਰੋਲਾ ਰੱਪਾ ਹੁੰਦਾ ਹੈ। ਉਵੇਂ ਦਾ ਮਿਜਿਕ ਹੁੰਦਾ ਇੱਕ ਸਲੋਲੀ। ਨ ਵੀ ਵਾਲਾ
ਨਹੀਂ ਸਲੋ ਜਿਹਾ ਜਿਵੇਂ ਹੁੰਦਾ ਨਾ ਸਲੋ ਟਾਈਪ ਵਾਲਾ ਉਹੀ ਜਿਆਦਾ ਵਧੀਆ ਲੱਗਦਾ ਜਿਆਦਾ ਰੋਲਾ ਰ ਆਪਾਂ ਤਾਂ ਫੇਰ ਨਾ ਅੱਜ ਕੱਲ ਨਾ ਕੋਈ ਵੀ ਨਹੀਂ ਸਹਾਰ ਸਕਦਾ ਹੁਣ ਆਪਣੇ ਵਰਗੇ ਜਿਹੜਾ ਵੀ ਸਹਾਰ ਸਕਦਾ ਏ। ਨਹੀਂ ਆਪਾਂ ਇੰਨਾ ਉਹ ਕਰ ਸਕਦੇ ਹੈਗੇ।
ਹਾਂਜੀ ਹਾਂਜੀ ਸਹੀ ਗੱਲ ਆ ਜੀ।
ਔਰ ਏਦਾਂ ਹੀ ਫੇਰ ਨਾਲਦਿਆਂ ਨੂੰ ਵੀ ਦਿ ਦਿੱਕਤ ਹੁੰਦੀ ਹੈ ਨਾ ਹੁਣ ਜਿਵੇਂ ਨਾਲ ਦੇ ਹੁੰਦੇ ਨੇ ਗੁਆਂਢੀ ਵਗੈਰਾ ਫਿਰ ਉਹਨਾ ਨੂੰ ਵੀ ਥੋੜੀ ਦਿੱਕਤ ਹੁੰਦੀ ਹੈ।
ਹਾਂ ਹਾਂ ਹੁੰਦਾ ਐਵੇਂ ਮੋਸਟਲੀ ਜਿੰਨੇ ਵੀ ਮੋਸਟਲੀ ਜਿੰਨੇ ਵੀ ਹੁੰਦੇ ਆ ਨਾਲ ਲੋਕ ਉਹਨਾਂ ਨੂੰ ਸਲੋਲੀ ਜਾਂ ਅਹ ਪੀਸਫੁਲ ਮਿਊਜਿਕ ਹੀ ਜ਼ਿਆਦਾ ਵਧੀਆ ਲੱਗਦਾ ਹੈ।
ਹਾਊ ਜੀ
ਹਾਂ
ਉਹਦੇ ਨਾਲ ਇਹਏ ਵੀ ਮਾਇੰਡ ਵੀ ਥੋੜਾ ਆਪਣਾ ਵਧੀਆ ਫੀਲ ਕਰਦਾ ਹੁਣ ਜਿਆਦਾ ਲਾਊਡ ਹੋਏਗਾ ਤਾਂ ਆਪਣੇ ਮਾਇੰਡ ਤੇ ਵੀ ਜਿਆਦਾ ਹੋਏਗਾ ਹਨਾ ਈਅਰਸ ਦੇ ਵਿੱਚ ਵੀ ਜ਼ਿਆਦਾ ਗੂੰ ਜਾਏਗੀ ਫਿਰ ਹੋਰ ਕਿਆ ਹੁਣ ਜਿਵੇਂ ਘੁੰਮਣ ਵਗੈਰਾ ਜਾਂਦੇ ਹਾਂ ਆਪਾਂ ਚਲੋ ਗੱਡੀ ਵਗੈਰਾ ਚ ਲਗਾ ਲੈਂਦੇ ਹਾਂ ਕਾਰ ਵਗੈਰਾ ਚ ਫਿਰ ਤਾਂ ਵੀ ਚਲੋ ਇਕੱਠ ਹੁੰਦੇ ਆ ਹਨਾ ਫਿਰ ਇੰਜੋਏਮੈਂਟ ਲੱਗ ਗੇ ਹੁੰਦੀ ਹੈ ਅਗਰ ਮਿਊਜਿਕ ਨਾ ਹੋਵੇ ਤਾਂ ਇੰਜੋਇਰਮੈਂਟ ਵੀ ਘੱਟ ਹੁੰਦੀ ਹੈ।
ਸਹੀ ਗੱਲ ਹੈ ਜੀ ਮਿਊਜਿਕ ਤੇ ਹੋਣਾ ਹੀ ਚਾਹੀਦਾ ਜਾਂ ਫਿਰ ਕੋਈ ਇਹੋ ਜਿਹੀ ਐਕਟੀਵਿਟੀ ਜੋ ਮਿਊਜਿਕ ਤੋਂ ਰਿਲੇਟਿਡ ਹੋਏ
ਹਾਂਜੀ
ਹਾਂ ਤਾਂ ਹੀ ਉਹ ਮੂਡ ਬਣ ਬਣਦਾ ਨਹੀਂ ਤੇ ਨਰੇ ਇੱਕ ਦਿਨ ਚਨੇ ਦੇ ਚੌਵੀ ਘੰਟੇ ਕੱਢਣੇ ਤੇ ਬੜੇ ਮੁਸ਼ਕਿਲ ਨੇ ਥੋੜਾ ਉਹਦਾ ਵੀ ਹੁੰਦਾ ਤਾਂਹੀ ਓ ਕੁਛ ਹੋ ਪਾਉਂਦਾ ਹੈ। ਹੂੰ ਹਾਂ ਸਹੀ ਗੱਲ ਆ
ਹੀ ਹੁਣ ਪਹਿਲਾਂ ਮੀਨਜ਼ ਕਈ ਵਾਰ ਹੁੰਦਾ ਸੀਗਾ ਵੀ ਚਲੋ ਮੰਦਿਰ ਵਗੈਰਾ ਚਲੇ ਗਏ ਹਨਾ ਉੱਥੇ ਕੀਰਤਨ ਵਗੈਰਾ ਹੁੰਦਾ ਚਲੋ ਉਹ ਸੁਣ ਲਈਦਾ ਸੀਗਾ ਉਹ ਵੀ ਵਧੀਆ ਲੱਗਦਾ ਹੈ। ਜਾਂ ਗੁਰਦੁਆਰਾ ਸਾਹਿਬ ਚਲੇ ਗਏ ਉੱਥੇ ਚਲੋ ਭਜਨ ਵਗੈਰਾ ਪਾਠ ਵਗੈਰਾ ਸੁਣ ਆ ਵਧੀਆ ਲੱਗਦਾ ਉੱਥੇ ਵੀ ਰਿਲੈਕਸ ਫੀਲ ਹੁੰਗਾ ਵਧੀਆ
ਹਾਂ ਉਹ ਤਾਂ ਹੈ ਜੀ ਸਹੀ ਗੱਲ ਆ
ਹੋਰ ਕਿਆ
ਹੂੰ ਹਾਂ ਬਾਕੀ ਵਧੀਆ ਹੈ ਮਿਊਜਿਕ ਸੁਣਦੇ ਤਾਂ ਜੇ ਮਿਊਜਿਕ ਸਿੰਗਿੰਗ ਵਗੈਰਾ ਕਰ ਵੀ ਲੈਂਦੇ ਹੋ ਕਿ ਨਹੀਂ
ਨਹੀਂ ਸਿੰਗਿੰਗ ਤਾਂ ਨ ਚਲੋ ਆਪਣਾ ਵੈਸੇ ਟਾਈਮ ਪਾਸ ਲਈ ਮਾੜਾ ਮੋਟਾ ਆਪਣਾ ਐਂਟਰਟੇਨਮੈਂਟ ਕਰਨ ਦੇ ਲਈ ਯੂ
ਘਰੇ ਲਈਏ ਹੋਰ ਕਿਆ ਤਾਂ ਚਲੋ ਹਰ ਇੱਕੋ ਹੀ ਘਰੇ ਲਾਂਦਾ ਏ
ਹਾਂ ਉਹੀ ਗੱਲ ਸਹੀ ਹੈ ਹਰ ਕੋਈ ਕਰਦਾ ਹੀ ਹੈ।
ਆਉਣ ਵਾਲੇ ਸਹੀ ਹੈ ਜੀ ਜ਼ਿੰਦਗੀ ਚ ਲਾਈਫ ਚ ਆਪਣਾ ਥੋੜਾ ਐਂਟਰਟੇਨਮੈਂਟ ਹੋਣਾ ਜ਼ਰੂਰੀ ਵੀ ਹੈ।
ਲਾਈਫ ਦੇਖੋ ਇੱਕ ਵਾਰ ਲਾਈਫ ਮਿਲਦੀ ਆਪਾਂ ਨੂੰ ਹਨਾ ਫਿਰ ਇਟਰਟੇਨਮੈਂਟ ਆਪ ਇੰਜੋਏਮੈਂਟ ਕਰਨੀ ਤਾਂ ਜ਼ਰੂਰੀ ਆ
ਹਾਂ ਇੰਜੋਏਮੈਂਟ ਤੇ ਬਹੁਤ
ਦੀ ਲਾਈਫ ਚ ਹੁੰਦੀਆਂ ਨੇ ਬਟ ਪ੍ਰੋਬਲਮ ਨੂੰ ਵੀ ਫੇਸ ਕਰਨਾ ਆਉਣਾ ਚਾਹੀਦਾ ਵੀ ਕਿੱਦਾਂ ਫੇਸ
ਹੂੰ ਸਹੀ ਗੱਲ ਆ ਜੀ ਸਹੀ ਗੱਲ ਆ ਪ੍ਰੋਬਲਮ ਤੇ ਹੁੰਦੀ ਹੈ। ਨੂੰ
ਹਾਂਜੀ ਚਾਹ ਕੋ ਉਹੀ ਚਾਹ ਏ ਕੋਈ ਵੱਧ ਖਾ ਰਿਹਾ ਚਾਹੇ ਘੱਟ ਖਾ ਰਿਹਾ ਸਭ ਨੂੰ ਪ੍ਰੋਬਲਮਸ ਤਾਂ ਹਰੇਕ ਨੂੰ ਕੋਈ ਨਾ ਕੋਈ ਤਾਂ ਹੈ ਕੋਈ ਬਿਮਾਰੀਆਂ ਤੋਂ ਹੋ ਜਾਂਦਾ ਕੋਈ ਕਿਵੇਂ ਹੋ ਜਾਂਦਾ ਹੈ। ਹੋਰ ਕਿਆ ਉਹੀ ਇੰਜੋਏਮੈਂਟ ਕਰੋ ਤਾਂ ਜ਼ਿਆਦਾ ਬੈਠ
ਹਾਂ-ਹਾਂ, ਬਿਲਕੁਲ ਬਿਲਕੁਲ ਸਹੀ ਗੱਲ ਆ। ਥੋੜਾ ਬਹੁਤਾ ਤੇ ਕਰਨਾ ਹੀ ਚਾਹੀਂਦਾ, ਹੂੰ।
ਕਿ ਪਰਸਨ ਤੇ ਡਿਪੈਂਡ ਕਰਦਾ ਏ ਨਾ, ਵੀ ਦੂਸਰਾ ਬੰਦਾ ਕਿੱਦਾਂ ਲੈ ਰਿਹਾ ਆਪਣੀ ਗੱਲ ਨੂੰ।
ਹਾਂ ਉਹ ਤਾਂ ਹੈ। ਅੱਜ ਕੱਲ ਤਾਂ ਇੰਨਾ ਕੋਈ ਸੋਚਦਾ ਹੀ ਨੀ ਐ ਮਲਬ, ਅ ਸਭ ਨੂੰ ਆਪਣੇ ਨਾਲ ਨ ਮਤਲਬ ਏ। ਬਾਕੀ ਹਰ ਕੋਈ ਆਪਣਾ ਖੁਸ਼ ਏ ਇੰਜੋਏ ਕਰ ਦਾ ਮਿਊਜ਼ਿਕ ਸੁਗ ਦੈ ਕੋਈ, ਕੋਈ ਐਕਟੀਵਿਟੀ ਕਰਦਾ ਕੋਈ ਮਿ ਦੇਖ ਸੁਣ ਕੇ, ਹਾਂ।
ਹਾਂਜੀ, ਉਹੀ ਤਾਂ ਵੀ ਚਲੋਂ ਮਿਊਜਿਕ ਨੂੰ ਆਪਣਾ ਪਾਰਟ, ਹੁਣ ਜਿਵੇਂ ਕਈ ਡਿਪਰੈਸ਼ਨ ਚ ਜਾਂਦੇ ਨੇ ਹਨਾ ਵੀ ਉਹੀ ਕੋਈ ਗੱਲਬਾਤ ਵੀ ਹੁੰਦੇ ਤਾਂ ਉਹੀ ਗੱਲ ਨੂੰ ਵਾਰ ਵਾਰ ਸੋਚੀ ਜਾਣੀ, ਆਪਣੇ ਆਪ ਨੂੰ ਬਿਜ਼ੀ ਰੱਖੋ, ਕਿ ਸਾਡੇ ਕੋਲ ਇੱਦਾਂ ਦਾ ਟਾਈਮ ਏ ਨਾ ਹੋਵੇ, ਅਸੀਂ ਸੋ ਚੀਐ ਉਹ ਗੱਲ ਨੂੰ, ਉਹੀ ਮਿਊਜ਼ਿਕ ਵਗੈਰਾ ਸੁਣੋਂ, ਕੋਹੀ ਗੱਲਾਂ ਸੋਚਣ ਦੀ ਜਗ੍ਹਾ ਤੇ ਤਾਂ ਜ਼ਿਆਦਾ ਬੈਟਰ ਹੋਏਗਾ ਹਨਾ।
ਹਾਂ, ਬਾਕੀ ਤੁਸੀਂ ਸਹੀ ਦੱਸਿਆਂ। ਜੋ ਵੀ ਦੱਸਿਆਂ, ਮੈਨੂੰ ਵਧੀਆ ਲੱਗਿਆਂ ਤੁਸੀਂ
ਹਾਂਜੀ, ਮੇਰੇ ਤੋਂ ਵੀ ਵਧੀਆ ਲੱਗਿਆ ਹਾਂਜੀ ਚਲੋਂ, ਹਾਂਜੀ ਠੀਕ ਐ ਜੀ।
ਠੀਕ ਐ ਜੀ।
ਉਕੇ ਜੀ ਸਤਿ ਸ਼੍ਰੀ ਅਕਾਲ ਜੀ।
ਓਕੇ।
ਓਕੇ।